ਹੈਮ
ਹੈਲੋ।
ਸਤ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ?
ਵਧੀਆ ਵਧੀਆ ਤੁਸੀਂ ਦਸੋ।
ਵਧੀਆ ਜੀ ਵਧੀਆ ਹੋਰ ਕੀ ਕਰਦੇ ਸੀਗੇ।
ਬਸ ਵਧੀਆ ਤੁਸੀਂ ਦੱਸੋ ਕੀ ਕਰਦੇ ਪਏ ਹੋ।
ਬਸ ਕੁਛ ਨੀ ਵਿਹਲੇ ਸੀਗੇ ਹੋਰ ਮੌਸਮ ਕਿਵੇਂ ਹੋ ਰਿਹਾ ਤੁਹਾਡੇ ਇੱਧਰ।
ਅੱਜ ਸਾਡੇ ਵੈਸੇ ਤਾਂ ਦੇਖੋ ਸਵੇਰੇ ਤਾਂ ਇੰਨੀ ਗਰਮੀ ਸੀ ਨਾ ਬਹੁਤ ਜ਼ਿਆਦਾ ਪਰ ਹੁਣ ਥੋੜ੍ਹਾ ਜਿਹਾ ਮੌਸਮ ਠੰਡਾ ਹੋਇਆ ਸੀ ਫੇਰ ਦੇਖੋ ਇੰਨੀ ਗਰਮੀ ਹੋ ਗਈ।
ਅੱਛਾ ਜੀ ਅੱਛਾ ਵੈਸੇ ਮੌਸਮ ਤੁਹਾਨੂੰ ਕਿੱਦਾਂ ਦਾ ਪਸੰਦ ਆ।
ਪਰ ਵੈਸੇ ਤਾਂ ਦੇਖੋ ਗਰਮੀ ਵੀ ਦੇਖੋ ਜ਼ਰੂਰੀ ਹੈ ਕਿਉਂਕਿ ਦੇਖੋ ਅੱਜ ਕੱਲ੍ਹ ਗਰਮੀ ਨਾ ਹੋਗੀ ਹੈ ਨਾ ਫੇਰ ਆਪਣੇ ਸਰੀਰ ਚੋਂ ਸਰੀਰ ਨੂੰ ਗਰਮੀ ਜਿਵੇਂ ਵੀ ਡੋ ਫਿਰ ਉਹਦੇ ਨਾਲ ਆਪਣੇ ਸਰੀਰ ਚੋ ਪਸੀਨਾ ਨੀ ਬਾਹਰ ਨਿਕਲਣਾ ਮੈਨੂੰ ਦੋਵਾਂ ਤਰ੍ਹਾਂ ਦਾ ਮੌਸਮ ਪਸੰਦ ਆ ਪਰ
ਬਿਲਕੁਲ ਨਹੀਂ ਮੌਸਮ ਦਾ ਦੇਖੋ ਹਨਾ ਜਿਵੇਂ ਚਲੋ ਮੰਨ ਲਓ ਹੁਣ ਬੱਦਲ ਜਿਹੇ ਹੋ ਰਹੇ ਨੇ ਮੀਹ ਕਣੀ ਜੀ ਹਨਾ ਮਚ ਜਾ ਮਤਲਬ ਏਦਾਂ ਦਾ ਵੀ ਦੇਖੋ ਵਧੀਆ ਲੱਗਦਾ।
ਹਾਂਜੀ ਹਾਂਜੀ
ਹਨਾ ਮਤਲਬ ਨਾ ਤਾਂ ਦੇਖੋ ਜਿਆਦਾ ਗਰਮੀ ਜਿਹੀ ਹੋਵੇ ਹਨਾ ਨਾ ਜਿਆਦਾ ਠੰਡ ਜਿ ਹੋਵੇ।
ਹਾਂਜੀ ਹਾਂਜੀ ਹਾਂਜੀ ਮਿਕਸ ਜਿਹਾ ਰਵੇ ਠੀਕ ਰਹਿੰਦਾ।
ਹਾਂਜੀ ਪਰ ਦੇਖੋ ਹਾ ਗਰਮੀ ਵੀ ਹੋਣੀ ਜ਼ਰੂਰੀ ਹੈ ਸਰਦੀ ਵੀ ਹੁਣ ਦੇਖੋ। ਜਿਵੇਂ ਮੰਨ ਲਓ ਕਈ ਚੀਜ਼ਾਂ ਨੇ ਹਨਾ ਵੀ ਜਿਹੜੀਆਂ ਮੌਸਮ ਦੇ ਹਿਸਾਬ ਨਾਲ ਚੱਲਦੀਆਂ ਨੇ ਜੇ ਹੁਣ ਪੇੜ ਪੌਦੇ ਲਗਾ ਲਓ ਜਾਂ ਸਬਜ਼ੀਆਂ ਦੀ ਆਪਾਂ ਗੱਲ ਕਰ ਲਈਏ ਕੋਈ ਫਲ ਫਰੂਟ ਦੀ ਗੱਲ ਕਰ ਲਈਏ ਨਾ ਤਾਂ ਉਹਨਾਂ ਨੇ ਦੇਖੋ ਆਪਣਾ ਮਤਲਬ ਮੌਸਮ ਦੇ ਹਿਸਾਬ ਨਾਲ ਹੋਣਾ।
ਹਾਂਜੀ
ਹਾਂਜੀ ਹਾਂਜੀ ਜਿਵੇਂ ਹੁਣ ਲ ਮੰਨ ਲਓ ਸਾਗ ਲਗਾ ਲਓ ਦੇਖੋ ਸਾਗ ਉਹ ਸਰਦੀਆਂ ਚ ਹੁੰਦਾ ਜ਼ਿਆਦਾ ਜਿੱਥੋਂ ਗਰਮੀ ਗਰਮੀਆਂ ਹੋ ਜਾਣ ਹਾਂ ਗਰਮੀਆਂ ਦੇ ਵਿੱਚ ਨਹੀਂ ਹੁੰਦਾ ਦੇਖੋ ਉਹ ਹਨਾ ਤੇ ਐਵੇਂ ਈ ਮੰਨ ਲਓ ਹੋਰ ਕਈ ਸਬਜ਼ੀਆਂ ਨੇ ਹਨਾ ਜਿਵੇਂ ਹੁਣ ਮੰਨ ਲਓ ਜਿਹੜੀਆਂ ਗਰਮੀਆਂ ਚ ਆਉਂਦੀਆਂ ਨੇ ਸਬਜ਼ੀਆਂ ਉਹ ਸਰਦੀਆਂ ਚ ਨਹੀਂ ਹੁੰਦੀਆਂ ਕਿਉਂਕਿ। ਉਹਨਾਂ ਨੂੰ ਮਤਲਬ ਇਹ ਚੀਜ਼ ਹੁੰਦੀ ਹੈ ਵੀ ਜਿਹੜੀਆਂ ਗਰਮੀ ਦੇ ਵਿੱਚ ਹੋਣਗੀਆਂ ਹਨਾ ਉਹ ਗਰਮੀ ਚ ਹੀ ਹੋਣਗੀਆਂ।
ਹਾਂਜੀ
ਹਾਂਜੀ ਹਾਂਜੀ ਇਹ ਚੀਜ਼ ਹੈ।
ਤੁਹਾਨੂੰ ਪਤਾ ਹੁਣ ਗਰਮੀਆਂ ਵਿੱਚ ਨਾ ਸਬਜ਼ੀਆਂ ਭਿੰਡੀ ਫਲੀਆਂ
ਬਿਲਕੁਲ ਬਿਲਕੁਲ।
ਐਵੇਂ ਦੀਆਂ ਸਬਜ਼ੀਆਂ ਜ਼ਿਆਦਾਤਰ ਹੁੰਦੀਆਂ ਵਾ।
ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਆ ਜਿਵੇ ਉਹ
ਸਮਝ ਵੈਸੇ ਸਬਜ਼ੀਆਂ ਵਧੀਆ ਵੀ ਹੁੰਦੀਆਂ ਵਾ ਉਹਨਾ ਦਾ ਉਹ ਵਧੀਆ ਬਣਦੀਆਂ ਵਾ
ਹਾਂਜੀ ਮਤਲਬ ਗਰਮੀਆਂ ਚ ਐਵੇਂ ਆ ਵੀ ਜਿਆਦਾ ਹਰੀਆਂ ਹਰੀਆਂ ਸਬਜ਼ੀਆਂ ਹੁੰਦੀਆਂ ਜਿਵੇਂ ਘੀਆ ਲਗਾ ਲ ਪੇਠਾ ਲਗਾ ਲੋ ਹਨਾ ਤੋਰੀਆਂ ਇਹ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ ਜਿਹੜੀਆਂ ਚਲੋ ਆਪਣੇ ਸਰੀਰ ਲਈ ਵੀ ਵਧੀਆ ਰਹਿੰਦੀਆਂ ਨੇ।
ਹਾਂਜੀ ਹਾਂਜੀ
ਹਾਂਜੀ ਹਾਂਜੀ
ਪਰ ਠੰਡ। ਦੇ ਮੌਸਮ ਚ ਤਾਂ ਦੇਖੋ ਬਹੁਤ ਘੱਟ ਸਬਜ਼ੀਆਂ, ਮਤਲਬ ਕੀ ਹੁੰਦੀਆਂ, ਕਿਉਂਕਿ ਦੇਖੋ ਪਹਿਲੀ ਗੱਲ ਤਾਂ ਠੰਡ ਹੀ ਇੰਨੀ ਜ਼ਿਆਦਾ ਪੈਂਦੀ ਐ ਹਨਾ। ਕਿ ਸਬਜ਼ੀਆਂ ਦੀਆਂ ਵੱਲਾਂ ਵਗੈਰਾ, ਹਨਾ ਸੁੰਗੜ ਜਾਂਦੀਆਂ ਨੇ। ਠੰਢ ਨਾਲ, ਬਾਕੀ ਉਹਨਾਂ ਨੂੰ ਧੁੱਪ ਨੀ ਮਿਲ
ਸਰਦੀਆਂ ਚ ਤਾਂ ਦੇਖੋ, ਸਾਗ ਹੀ ਜਿਆਦਾ ਮਸ਼ਹੂਰ ਹੁੰਦਾ ਪਿੰਡਾਂ ਚ। ਮਤਲਬ ਸਾਡੇ ਇੱਧਰ ਤੇ ਸਾਗ ਹੀ ਚੱਲਦਾ ਹਨਾ। ਤੇ ਮਤਲਬ ਕੀ ਕਰਦੇ ਨੇ ਹਨਾ, ਦੇਖੋ ਇੱਕ ਵਾਰ ਸਾਗ ਤੋੜ ਲਿਆਂਦਾ, ਖੇਤਾਂ ਦੇ ਵਿੱਚ ਜਾ ਕੇ ਤੇ ਮੰਨਲੋ ਬਣਾ ਕੇ ਰੱਖ ਲੈਣਗੇ ਉਹ, ਪੰਜ ਛੇ ਦਿਨ ਦਾ ਕੱਠਾ। ਮਤਲਬ ਇੱਕ ਟਾਈਮ ਸਾਗ ਖਾ ਲਿਆ, ਤੇ ਦੂਜੇ ਟਾਈਮ ਕੋਈ ਹੋਰ ਸਬਜ਼ੀ ਬਣਾ ਲਈ, ਐਵੇਂ ਚੱਲੀ
ਹਰੇਕ ਮੌਸਮ ਦੇ ਹਿਸਾਬ ਨਾਲ, ਸਬਜ਼ੀ- ਪਾਣੀ ਦਾ ਰੁੱਤ ਆਉਂਦੀ ਐ ਹਨਾ। ਕਿਉਂਕਿ ਫਲ ਫਰੂਟ ਹੀ ਤੁਸੀਂ ਲਾ ਲੋ। ਬਿਨਾਂ ਮੌਸਮੋ ਫਲ- ਫਰੂਟ ਖਾਵਾਂਗੇ, ਤਾਂ ਲੈ ਕੇ ਆਵਾਂਗੇ, ਤੇ ਉਹ ਕਿੰਨੇ ਮਹਿੰਗੇ ਮਿਲਦੇ ਆ। ਜੇ ਮੌਹ ਦੀਆਂ ਚੀਜ਼ਾਂ ਆਪਾਂ ਮੌਸਮ ਚ ਲੱਗੇ, ਤੇ ਉਹ ਸਸਤੀਆਂ ਮਿਲਦੀਆਂ ਆਪਾਂ ਨੂੰ।
ਹਾਂਜੀ- ਹਾਂਜੀ। ਨਾਲੇ ਇਹ ਚੀਜ਼ ਵੀ ਹੈ ਨਾ ਹੁਣ, ਜਿਵੇਂ ਆਪਾਂ ਕੋਈ ਚੀਜ਼ ਬੇਮੌਸਮੀ ਖਾਂਦੇ ਆਂ ਹਨਾ। ਜੇ ਮੰਨ ਲੋ ਕੋਈ ਚੀਜ਼ ਖਾ ਹੈ ਸਰਦੀ ਚ ਖਾਣ ਆਲੀ, ਆਪਾਂ ਖਾਂਨੇ ਆਂ ਗਰਮੀ ਦੇ ਵਿੱਚ। ਜਾਂ ਤਾਂ ਉਹ ਆਪਾਂ ਨੂੰ ਖ਼ਰਾਬ ਕਰਦੀ ਆ, ਹਾਂਜੀ- ਹਾਂਜੀ, ਜਿਵੇਂ ਹੁਣ ਮੰਨ ਲੋ ਪੰਜੀਰੀ ਵਗੈਰਾ ਲਗਾ ਲੋ, ਉਹ ਆਪਾਂ ਸਿਆਲਾਂ ਚ ਖਾਨੇ ਆਂ, ਹਨਾ। ਤੇ ਸਿਆਲਾਂ ਚ ਉਹ ਦੇਖੋ, ਆਪਾਂ ਨੂੰ ਹਜ਼ਮ ਵੀ ਹੋ ਜਾਂਦੀ ਆ ਵਧੀਆ ਹਨਾ, ਆਪਣੇ ਸਰੀਰ ਨੂੰ ਤਾਕਤ ਵੀ ਮਿਲਦੀ ਐ।
ਹਾਂਜੀ।
ਹਾਂਜੀ, ਤੇ ਮਤਲਬ ਵਧੀਆ ਆਪਣੇ ਹੱਡ ਗੋਡਿਆਂ ਲਈ ਵਧੀਆ ਹੁੰਦੀ ਐ, ਪਰ ਜੇ ਆਪਾਂ ਗਰਮੀਆਂ ਚ ਖਾਈਏ, ਦੇਖੋ ਗਰਮੀਆਂ ਚ ਆਪਾਂ ਤੁਹਾਨੂੰ ਸਾਹ ਦੀ ਦਿੱਕਤ ਆਣ ਲੱਗਜੂ ਗੀ। ਘਬਰਾਹਟ ਹੋਣ ਲੱਗਜੂ ਗੀ, ਗਰਮੀਆਂ ਚ ਆਪਾਂ ਉਹ ਨਹੀਂ ਖਾ ਸਕਦੇ ਹੈਗੇ।
ਹਾਂਜੀ- ਹਾਂਜੀ। ਹੁਣ ਜਿਵੇਂ ਦੇਖਲੋ ਕੁੱਝ ਜਿਵੇਂ ਅ ਇਹ ਹੁੰਦੇ ਨੇ, ਆਪਣੇ ਪੌਦੇ ਵਗੈਰਾ ਹੁੰਦੇ ਨੇ ਫੁੱਲ ਹੁੰਦੇ ਨੇ ਹਨਾ, ਮਤਲਬ ਇਹ ਵੀ ਦੇਖੋ, ਮੌਸਮ ਦੇ ਹਿਸਾਬ ਨਾਲ ਖਿੜਦੇ ਨੇ।
ਹਾਂਜੀ- ਹਾਂਜੀ, ਇਹ ਤਾਂ ਹੈ।
ਜਿਵੇਂ ਹੁਣ ਤੁਸੀਂ ਇੱਕ ਦੁਪਹਿਰ ਖਿੜੀ ਦੇਖੀ ਆ ਹਨਾ, ਜਿਵੇਂ ਜਦੋਂ ਉਹ ਧੁੱਪ ਹੁੰਦੀ ਆ, ਉਦੋਂ ਖਿੜਦੀ ਆ, ਕਿੰਨੇ ਸੋਹਣੇ ਫੁੱਲ ਲੱਗਦੇ ਨੇ ਉਹਦੇ। ਹਾਂਜੀ- ਹਾਂਜੀ।
ਨਾਲੇ ਉਹਦੇ ਨਾਲ ਦੇਖ ਦੇਖੋ ਆਪਣਾ ਘਰ ਵੀ ਕਿੰਨਾ ਸੋਹਣਾ ਲੱਗਦਾ, ਜੇਕਰ ਆਪਣੇ ਘਰੇ ਫੁੱਲ-ਬੂਟੇ ਹੋਣਗੇ ਹਨਾ। ਮਤਲਬ ਕਿ ਹਮੇਸ਼ਾ ਤਾਜ਼ਗੀ ਬਣੀ ਰਹਿੰਦੀ ਆ ਘਰੇ।
ਬਿਲਕੁਲ-ਬਿਲਕੁਲ, ਸਹੀ ਗੱਲ ਐ ਜੀ। ਤੇ ਮੰਨ ਲਓ ਹਨਾ ਜੇ ਹੁਣ ਆਪਾਂ ਦੇਖੋ, ਸਰਦੀਆਂ ਦੇ ਵਿੱਚ ਉਹ ਖਿਲਦੇ ਹੀ ਨਹੀਂ ਹੈਗੇ, ਕਿਉਂਕਿ ਸਰਦੀਆਂ ਦੇ ਵਿੱਚ ਧੁੱਪ ਧੁੱਪ ਨੀ ਆਂਦੀ ਹੈਗੀ ਹਨਾ, ਤੇ ਤਾਂ ਕਰਕੇ ਉਹ ਖਿਲਦੇ ਨੀ ਹੈਗੇ।
ਹਾਂਜੀ, ਐਂਵੀਂ ਤੁਸੀਂ ਇੱਕ ਸੂਰਜਮੁਖੀ ਦਾ ਦੇਖਿਆ ਪੌਦਾ, ਕਹਿੰਦੇ ਕਹਿੰਦੇ ਨੇ ਵੀ ਜਿਵੇਂ- ਜਿਵੇਂ ਸੂਰਜ ਘੁੰਮੀ ਜਾਂਦਾ ਨਾ, ਉਹ ਵੀ ਐਵੇਂ- ਐਵੇਂ ਉੱਧਰ- ਉੱਧਰ ਨੂੰ ਚੱਲੀ ਜਾਂਦਾ।
ਹਾਂਜੀ, ਤੇ ਹੁਣ ਦੇਖੋ ਸਰਦੀਆਂ ਦੇ ਵਿੱਚ ਤਾਂ ਧੁੱਪ ਬਹੁਤ ਘੱਟ ਦੇਖਣ ਨੂੰ ਮਿਲਦੀ ਐ, ਜਾਦਾ ਧੁੰਦ ਈ ਹੁੰਦੀ ਹੁੰਦੀ ਆ, ਹਾਂਜੀ।
ਫਿਰ ਦੇਖੋ ਆਪਾਂ ਕੋਈ ਵੀ ਮਤਲਬ ਕਿ ਲੌਨੇ ਆਂ ਆਪਾਂ, ਉਹਦਾ ਮਤਲਬ ਉਨਾ ਜ਼ਿਆਦਾ ਉਹਦੇ ਵਿੱਚ ਵਾਧਾ ਨੀ ਹੁੰਦਾ ਬੂਟੇ ਵਿੱਚ, ਜਿੰਨਾ ਜਿਆਦਾ ਗਰਮੀਆਂ ਵਿੱਚ ਹੁੰਦਾ, ਕਿਉਂਕਿ ਗਰਮੀਆਂ ਉਹਨਾਂ ਨੂੰ ਹਰੇਕ ਚੀਜ਼ ਦੇ, ਮਤਲਬ ਕਿ ਨਮੀ ਦੀ ਵੀ ਲੋੜ ਹੁੰਦੀ ਆ। ਤੇ ਉਹਨਾਂ ਨੂੰ ਗਰਮੀ ਦੀ ਵੀ ਗਰਮੀ ਦੀ ਵੀ ਉਹਨਾਂ ਨੂੰ ਲੋੜ ਪੈਣੀ ਚਾਹੀਦੀ।
ਹੁਣ ਪੇੜ ਪੌਦਿਆਂ ਨੂੰ ਪਾਣੀ ਚਾਹੀਦਾ, ਓਨੀ ਹੀ ਉਹਨਾਂ ਨੂੰ ਸੂਰਜ ਦੀ ਰੋਸ਼ਨੀ ਨਿਵੇ ਚਾਹੀਦੇ ਹੁੰਦੇ ਆ, ਨਾਲ-ਨਾਲ
ਸੂਰਜ ਦੀ ਰੋਸ਼ਨੀ ਕਰਕੇ, ਉਹਨਾਂ ਵਿੱਚ ਵਾਧਾ ਹੁੰਦਾ ਵਾ।
ਬਿਲਕੁਲ-ਬਿਲਕੁਲ, ਸਹੀ ਗੱਲ ਹੈ ਜੀ।
ਉਹਨਾਂ ਨੂੰ ਸੂਰਜ ਦੀ ਰੋਸ਼ਨੀ ਨਾ ਮਿਲੇਗੀ, ਫਿਰ ਉਹਨਾਂ ਵਿੱਚ ਵਾਧਾ ਵੀ ਨਹੀਂ ਹੋਣਾ, ਫੇਰ ਉਹ ਓਡੇ ਦੀ ਉਡੇ ਹੀ ਰਹਿਣਗੇ, ਜਿੱਡੇ ਆਪਾਂ ਲਗਾਵਾਂਗੇ।
ਹਾਂਜੀ ਹਾਂਜੀ, ਨਹੀਂ ਇਹ ਤਾਂ ਗੱਲ ਸਹੀ ਹੈ, ਮਤਲਬ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਵੈਸੇ ਵੀ ਦੇਖੋ, ਹੁਣ ਮੀਂਹ ਦਾ ਮੌਸਮ ਮੌਸਮ ਵੀ ਚਲੋ ਦੇਖੋ ਜੀ ਦੇਖਿਆ, ਜਿਵੇਂ-ਹੁਣ ਮੌਸਮ ਚੱਲ ਰਿਹਾ, ਦੇਖੋ ਮੌਸਮ ਦਾ ਦੇੋਖ ਇਹ ਵੀ ਵਧੀਆ ਹੈਨਾ, ਵੀ ਚਲੋ ਮਤਲਬ ਬੰਦਾ ਆਰਾਮ ਨਾਲ ਕਿਤੇ ਆ ਜਾ ਸਕਦਾ, ਵੀ ਨਾ ਗਰਮੀ ਆ, ਨਾ ਸਰਦੀ ਆ। ਪਰ ਜੇ ਦੇਖਿਆ ਜਾਵੇ, ਤੇ ਇਹਨਾਂ ਦਿਨਾਂ ਦੇ ਵਿੱਚ ਮੱਛਰੀ-ਮੱਖੀ ਬਹੁਤ ਜਿਆਦਾ ਪੈਦਾ ਹੋ ਜਾਂਦੀ ਐ।
ਹਾਂਜੀ, ਨੀ ਦੇਖੋ ਵੈਸੇ ਤਾਂ, ਹੈਨਾ। ਜਿਵੇਂ-ਕਿ ਮੀਂਹ ਦੇ ਮੌਸਮ ਵਿੱਚ ਜ਼ਿਆਦਾਤਰ ਮੱਛਰ ਤਾਂ ਪੈਦਾ ਹੁੰਦਾ, ਕਿਉਕਿ ਮੀਂਹ ਆਉਣ ਦੇ ਕਰਕੇ ਪਾਣੀ ਜਿਹੜਾ, ਔ ਗੱਡਿਆਂ -ਗੁਡਿਆਂ ਚ ਖੜ ਜਾਂਦਾ ਵਾ, ਫੇਰ ਉੱਥੇ ਤੁਹਾਨੂੰ ਪਤਾ, ਉੱਥੇ ਮੱਛਰ ਪੈਦਾ ਹੁੰਦੇ, ਜਿਵੇੰ ਕਿ ਉਡ-ਉੱਡ ਕੇ ਬਾਅਦ ਵਿੱਚ ਆਪਣੇ ਘਰਾਂ ਵਿੱਚ ਆਉਂਦੇ ਆ ਗਏ। ਫੇਰ, ਉਹਦੇ ਕਰਕੇ ਦੇਖੋ ਕੀ ਕਿੰਨੀਆਂ ਬਿਮਾਰਿਆਂ ਲੱਗ ਜਾਂਦਿਆਂ। ਆਪਾਂ ਨੂੰ
ਬਿਲਕੁਲ-ਬਿਲਕੁਲ, ਇਹ ਤਾਂ ਗੱਲ ਸਹੀ ਹੈ ਜੀ, ਮਤਲਬ ਉਹੀ ਹੈ ਨਾ, ਵੀ ਚਲੋ ਜੇ ਜਿਹੜਾ ਵੀ ਮੌਸਮ ਹੈਨਾ ਦੇਖੋ ਔਦੇ, ਫਾਇਦੇ ਵੀ ਹੈਗੇ ਨੇ ਨੁਕਸਾਨ ਵੀ ਹੈਗੇ ਨੇ
ਹਾਂਜੀ
ਹਾਂਜੀ ਹਾਂਜੀ, ਆ ਮਿਕਸ ਜਿਹਾ ਮੌਸਮ ਚੱਲੀ ਜਾਂਦਾ, ਵਧੀਆ ਰਹਿੰਦਾ ਆ। ਹੁਣ ਦੇਖੋ, ਤੇ ਇਹਨਾਂ ਦਿਨਾਂ ਦੇ ਵਿੱਚ ਦੇਖੋ ਸਬਜਿਆਂ ਵਗੈਰਾ ਕਿੰਨਿਆਂ ਮਹਿੰਗਿਆਂ ਹੋ ਜਾਣਗਿਆਂ। ਤੇ ਦੇਖੋ ਮੀਹਾਂ ਕਰਕੇ, ਹੈਨਾ ਖ਼ਰਾਬ ਹੋਣ ਲੱਗ ਜਾਂਦਿਆਂ ਨੇ, ਹੈਨਾ ਜ਼ਿਆਦਾਤਰ ਸਬਜਿਆਂ। ਤੇ ਤਾਂ ਕਰਕੇ ਦੇਖੋ ਉਹਨਾਂ ਦੇ ਰੇਟ ਵੀ ਵੱਧ ਜਾਂਦੇ ਨੇ।
ਹੁਣ ਤੁਹਾਨੂੰ ਪਤਾ ਦੇਖੋ ਜਿਵੇਂ ਕਿ ਜਾਮਣਾ, ਹੈਨਾ ਜਾਮਣਾ ਮੀਂਹ ਦੇ ਕਰਕੇ ਪੱਕਦਿਆਂ ਈ ਨੀ ਹੈਗੀਆਂ। ਜਦੋਂ ਮੀਂਹ ਪੈਂਦਾ ਉਹਨਾ ਤੇ, ਉਦੋਂ ਪੱਕ ਜਾਂਦਿਆਂ ਮਿੱਠੀਆਂ ਕਿੰਨੀਆਂ ਹੋ ਜਾਂਦਿਆਂ।
ਹਾਂਜੀ-ਹਾਂਜੀ ਬਿਲਕੁਲ।
ਹਰੇਕ ਫਲ, ਮਤਲਬ ਕਿ ਆਪਣੇ ਮੌਸਮ ਦੇ ਹਿਸਾਬ ਨਾਲ ਸਵਾਦ ਲੱਗਦਾ ਆਪਾਂ ਨੂੰ।
ਬਿਲਕੁਲ-ਬਿਲਕੁਲ, ਹੁਣ ਦੇਖੋ ਗਰਮੀਆਂ ਦੇ ਵਿੱਚ ਅੰਬ ਕਿੰਨਾ ਸਵਾਦ ਲੱਗਦਾ ਹੈਨਾ। ਕਿੰਨਾ ਜਿਆਦਾ ਅੰਮਬ ਹੁੰਦਾ, ਹਾਂਜੀ ਲੋਕ ਮਤਲਬ ਅਚਾਰ ਪਾਂਣਾ ਕਿੰਨਾ ਪਸੰਦ ਕਰਦੇ ਨੇ ਅੰਬੀਆਂ ਨੂੰ ਦੇਖੋ, ਤੇ ਪਿੰਡਾਂ ਦੇ ਵਿੱਚ ਤਾਂ ਦੇਖੋ ਖਾਸ ਕਰ ਜ਼ਿਆਦਾ ਹੁੰਦੀਆਂ ਨੇ ਐਵੇਂ ਦੀਆਂ ਚੀਜ਼ਾਂ, ਹੁਣ ਪਿੰਡਾਂ 'ਚ ਤਾਂ ਦੇਖੋ ਜਾਮਣਾ ਆਮ ਮਿਲ ਜਾਂਦੀਆਂ ਨੇ ਖੇ ਹਤਾਂ ਦੇ ਵਿੱਚ ਲਾਈਆਂ ਹੁੰਦੀਆਂ ਨੇ ਹਨਾ। ਪਰ ਸ਼ਹਿਰਾਂ ਦੇ ਵਿੱਚ ਤਾਂ ਦੇਖੋ, ਲੋਕਾਂ ਨੂੰ ਬਾਜ਼ਾਰ ਤੋਂ ਖਰੀਦ ਕੇ ਲੈ ਕੇ ਆਣੀਆਂ ਪੈਂਦੀਆਂ ਨੇ। ਤੇ ਮਹਿੰਗੀਆਂ ਵੀ ਕਿੰਨੀਆਂ ਹੁੰਦੀਆਂ ਨੇ ਜਾਮਣਾ, ਹਾਂਜੀ।
ਉਹੀ ਜੇਕਰ ਦੇਖੋ ਨਾ, ਆਪਾਂ ਮਤਲਬ ਕੀ ਘਰ ਵਿੱਚ ਇੱਕ ਪੋ, ਪਹਿਲੀ ਗੱਲ ਤਾਂ ਅੱਜ-ਕੱਲ ਤਾਂ ਦੇਖੋ ਵਿਗਿਆਨ ਨੇ ਤਰੱਕੀ ਇੰਨੀ ਕਰ ਲਿਆ ਹੈਨਾ, ਕਿ ਹਾਈਬ੍ਰਿਡ ਬੂਟੇ ਤਿਆਰ ਕਰ ਪਿਆ ਉਹਨਾਂ ਨੇ। ਛੋਟੇ-ਛੋਟੇ ਬੂਟਿਆਂ ਨੂੰ ਵੀ ਏਨੇ-ਏਨੇ ਫਲ ਲੱਗੇ ਹੋਏ ਨੇ।
ਬਿਲਕੁਲ- ਬਿਲਕੁਲ, ਤੇ ਇੱਕ ਚੀਜ਼ ਹੋਰ ਦੇਖ ਹੁਣ ਤਾਂ ਦੇਖੋ ਜੇ, ਮਤਲਬ ਮੌਸਮ ਜਿਵੇਂ ਦਾ ਵੀ ਹੋਣਾ ਹਨਾ। ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਐ। ਕਿਉਂਕਿ ਦੇਖੋ ਹੈਣਾ, ਗੂਗਲ ਤੇ ਪਤਾ ਲੱਗ ਜਾਂਦਾ, ਤੇ ਨਾਲੇ ਦੇਖੋ ਨਾਲ ਦੀ ਨਾਲ ਆਪਾਂ ਨੂੰ ਮੈਸੇਜ ਆਣ ਲੱਗ ਜਾਂਦੇ ਨੇ। ਵੀ ਅੱਜ ਭਾਰੀ ਵਰਖਾ ਦੱਸੀ ਹੋਈ ਆ, ਹੈ ਣਾ ਹਨੇਰੀ ਦੱ ਦੱਸਿਆ ਹੋਇਆ, ਤੂਫਾਨ ਦੱਸਿਆ ਹੋਇਆ, ਮਤਲਬ ਇਹ ਚੀਜ਼ਾਂ ਬਾਰੇ ਆਪਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ, ਤਾਂ ਉਸ ਹਿਸਾਬ ਨਾਲ ਜੇ ਆਪਾਂ ਨੇ ਕਿਤੇ ਆਂਣਾ ਜਾਣਾ ਵੀ ਹੈਗਾ, ਤਾਂ ਆਪਾਂ ਉਸ ਹਿਸਾਬ ਨਾਲ ਈ ਆਪ ਪਾਨੇ ਜਾਂਨੇ ਆਂ।
ਯਾ ਫਿਰ ਜਿਵੇਂ ਆਪਾਂ ਮਤਲਬ ਉਸ ਹਿਸਾਬ ਨਾਲ ਆਪਣਾ ਸਾਧਨ ਵਗੈਰਾ ਲੈ ਕੇ ਜਾਂਨੇ ਆ ਹਨਾ। ਵੀ ਤਾਂ ਕਿ ਆਪਾਂ ਨੂੰ ਕੋਈ ਦਿੱਕਤ ਨਾ ਆਵੇ।
ਹੁਣ ਦੇਖਲੋ ਤੁਸੀਂ ਦੇਖਲੋ ਮੌਸਮ ਜਿਵੇਂ ਕਿ ਆਪਣੀ ਇੰਨੀ ਗਰਮ ਪੈ ਰੀ ਆ। ਪਹਾੜਾਂ ਵਿੱਚ ਮੌਸਮ ਇਦੂ ਵੀ ਜਿਆਦਾ ਠੰਡੇ ਹੁੰਦੇ ਆ।
ਬਿਲਕੁਲ-ਬਿਲਕੁਲ।
ਕਿਉਕਿ ਉੱਧਰ ਪੇੜ ਪੌਦੇ ਵੀ ਜ ਕੀ ਹੁੰਦੇ ਆ ਹਨਾ ਜਿਹਦੇ ਕਰਕੇ ਮੌਸਮ ਥੂੜਾ ਵਧੀਆ ਠੰਡਾ ਹੁੰਦਾ ਤੇ ਘੁੰਮਣ ਜਾਂਣਦੇ ਆਗੇ ਬਹੁਤ ਲੋਕ ਉੱਧਰ।
ਹਾਂਜੀ‌। ਵੈਸੇ ਚਲੋ ਆਪਣੇ ਵਰਗੇ ਸੋਚ ਲੈਂਨੇ ਆ ਵੀ ਹਨਾ ਆਪਾਂ ਸਰਦੀਆਂ ਦੇ ਵਿੱਚ ਜਾਵਾਂਗੇ ਘੁੰਮਣ ਵੀ ਚਲੋ ਗਰਮੀਆਂ ਦੇ ਵਿੱਚ ਨਈ ਨਿਕਲਿਆ ਜਾ ਪਰ ਦੇਖੋ ਮੈਂ ਮਤਲਬ ਕੁਛ ਬਹੁਤ ਜਿਆਦਾ ਲੋਕ ਏਦਾਂ ਦੇ ਦੇਖ ਜਿਹੜੇ ਗਰਮੀਆਂ ਦੇ ਵਿੱਚ ਜਾਂਦੇ ਨੇ, ਘੁੰਮਣ। ਕਿਉਂਕਿ ਉਹ ਗਰਮੀਆਂ ਦੇ ਵਿੱਚ ਨਾ ਜਿਵੇਂ ਪਹਾੜਾਂ ਵੱਲ ਨੂੰ ਜ਼ਿਆਦਾ ਜਾਂਦੇ ਨੇ ਵੀ ਚਲੋ ਉੱਧਰਲੀ ਸਾਈਡ ਹਨਾ ਠੰਡ ਹੁੰਦੀ ਆ। ਮੌਸਮ ਦਾ ਫ਼ਰਕ ਹੁੰਦਾ। ਹਨਾ ਤੇ ਤਾਂ ਕਰਕੇ ਮਤਲਬ ਲੋਕ ਗਰਮੀਆਂ 'ਚ ਜ਼ਿਆਦਾ ਜਾਂਦੇ ਨੇ ਘੁੰਮਣ।
ਮੈਨੂੰ ਇਹ ਸੀਗਾ ਕਿ ਲੋਕ ਸਰਦੀਆਂ ਦੇ ਵਿੱਚ ਜਿਆਦਾ ਜਾਂਦੇ ਨੇ ਪਰ ਹੁਣ ਮਤਲਬ ਜਿੱਦਾਂ-ਜਿੱਦਾਂ ਆਪਾਂ ਦੇਖ ਰੇ ਆ ਤਾਂ ਐਵੇਂ ਹੋਰ ਰਿਆ ਵੀ ਸਰਦੀਆਂ 'ਚ ਨੀ ਲੋਕ ਗਰਮੀਆਂ 'ਚ ਜ਼ਿਆਦਾ ਜਾਂ ਘੁੰਮਣ, ਹਾਂਜੀ-ਹਾਂਜੀ ਸਰਦੀਆਂ ਦੇ ਵਿੱਚ ਵਿੱਚ ਵੀ ਦੇਖੋ ਧੁੰਦ ਵਗੈਰਾ ਜ਼ਿਆਦਾ ਹੁੰਦੀਆਂ ਆ ਹਨਾ ਤਾਂ ਕਰਕੇ ਚਲੋ ਫਿਰ ਵੀ ਖ਼ਤਰਾ ਰਹਿੰ ਹਾਂਜੀ-ਹਾਂਜੀ। ਤੇ ਮਤਲਬ ਸਰ, ਹਾਂਜੀ। ਗਰਮੀਆਂ ਦੇ ਵਿੱਚ ਦੇਖੋ ਹਨਾ ਇਸ ਚੀਜ਼ ਦੀ ਤਾਂ ਨੀ ਦਿੱਕਤ ਹੈਗੀ ਵੀ ਧੁੰਦ ਹੋਏਗੀ। ਚਲੋ ਜੇ ਮੀਂਹ ਆ ਗਿਆ ਹੈਾ ਆਪਾਂ ਕਿਤੇ ਰੁਕ ਵੀ ਸਕਦੇ ਹਾਂ ਹਨਾ ਇਹ ਚੀਜ਼ ਹੋ ਜਾਂਦੀ ਆ ਬਾਕੀ ਹੁਣ ਜੇ ਬੰਦਾ ਆਰਾਮ ਨਾਲ ਦੇਖੋ ਜਦੋਂ ਦੂਜੀ ਜਗ੍ਹਾ ਤੇ ਚਲਾ ਗਿਆ ਪਹਾੜਾਂ ਵਾਲੀ ਸਾਈਡ ਫਿਰ ਤਾਂ ਦੇਖੋ ਗਰਮੀ ਦਾ ਵੀ ਕੋਈ ਚੱਕਰ ਹੀ ਨਹੀਂੀ ਹੈਗਾ ਆਰਾਮ ਨਾਲ ਬੰਦਾ ਘੁੰਮ ਫਿਰ ਸਕਦਾ
ਬਾਕੀ ਸਰਦੀਆਂ ਦੇ ਵਿੱਚ ਥੋੜਾ ਜਾਣਾ ਵੀ ਇੱਕ ਤਾਂ ਦੇਖੋ ਠੰਢ ਹੁੰਦੀ ਆ ਹਨਾ ਉੱਧਰ ਜ਼ਿਆਦਾ ਵਗੈਰਾ ਆ ਗਿਆ ਤਾਂ ਫਿਰ ਉਹ ਕਦੋ ਹੋ ਜਾਂਦੀ ਹੈ
ਹਾਂਜੀ -ਹਾਂਜੀ ਬਿਲਕੁਲ- ਬਿਲਕੁਲ ਇਹ ਤਾਂ ਗੱਲ ਸਹੀ ਆ ਹਾਂਜੀ, 'ਚ, ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਫਿਰ ਕੱਲ ਕਰਦੇ ਹ ਕੰਮ ਕੀ ਓਕੇ ਜੀ ਸਤਿ ਸ਼੍ਰੀ ਅਕਾਲ